ਹਾਂਜੀ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
ਹੋਰ ਕੀ ਹਾਲ ਜੇ?
ਹਾਂਜੀ ਵਧੀਆ ਜੀ, ਤੁਹਾਡਾ ਕੀ ਹਾਲ?
ਠੀਕ-ਠਾਕ ਤੁਸੀਂ ਸੁਣਾਓ?
ਹਾਂਜੀ ਵਧੀਆ, ਹੋਰ ਕੀ ਕਰਦੇ? ਹਾਂਜੀ-ਹਾਂਜੀ, ਅੱਛਾ ਖਾਣਾ ਖਾ ਲਿਆ?
ਹਾਂਜੀ ਖਾ ਲਿਆ ਜੀ, ਤੁਸੀਂ ਦੱਸੋ? ਹੁਣ ਤਾਂ ਦੁਪੈਰ ਦਾ ਵੀ ਟਾਈਮ ਹੋ ਗਿਆ ਤੇ।
ਹਾਂਜੀ-ਹਾਂਜੀ,
ਹਾਂਜੀ।
ਸਾਡੇ ਤਾਂ ਬਣਦਾ ਪਿਆ ਦੁਪੈਰ ਦਾ।
ਹੂੰ, ਅੱਛਾ ਜੀ ਕੀ ਬਣਾ ਰੇ?
ਹਾਂਜੀ, ਚਾਵਲ ਬਣਾਦੇ ਪਏ।
ਅੱਛਾ ਚਾਵਲ ਬਣਾ ਰੇ, ਜੇ ਗਰਮੀਆਂ ਵੈਸੇ ਨਾ ਗਰਮੀ ਕਰਕੇ ਵੈਸੇ ਵੀ ਰੋਟੀ ਘੱਟ ਤੇ ਚਾਵਲ ਵਗੈਰਾ ਜਾਦੇ ਖਾਧੇ ਜਾਂਦੇ ਆ।
ਹਾਂਜੀ-ਹਾਂਜੀ ਗਰਮੀ ਬੋਤ ਜਾਦਾ ਨਾ,
ਹਾਂਜੀ ਗਰਮੀ ਤਾਂ ਬੋਤ ਹੋਗੀ ਏ।
ਹਾਂਜੀ।
ਦੇੋ ਅੱਜ ਨਾ ਅਸੀਂ ਇੱਕ ਜ਼ਰੂਰੀ ਵਿਸ਼ੇ ਬਾਰੇ ਗੱਲ ਕਰਦੇ ਆ, ਜਿਵੇਂ ਕੀ ਟੈਕਨੋਲੋਜੀ
ਹਾਂਜੀ।
ਦੇਖੋ ਟੈਕਨੋਲੋਜੀ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਆ ਹਨਾ ਇਸ ਚੀਜ਼ ਬਾਰੇ ਕਰਦੇ ਗੱਲ ਅਸੀਂ ਏਦੇ ਕੀ ਫਾਇਦੇ ਤੇ ਕੀ ਨੁਕਸਾਨ ਹੈਗਾ?
ਹਾਂਜੀ।
ਹਾਂਜੀ ਤੇ ਅੱਜ-ਕੱਲ੍ਹ ਸਾਡੇ ਟੈਕਨੋਲੋਜੀ ਕੈ ਲਓ, ਕਿ ਸਾਡੀ ਜ਼ਿੰਦਗੀ ਵਿੱਚ ਏਦਾ ਮਹੱਤਵਪੂਰਨ ਸਾਧਨ ਬਣ ਚੁੱਕਿਆ ਹੈ, ਵਾ ਟੈਕਨੋਲੋਜੀ ਨੇ ਇੰਨਾ ਮਤਲਬ ਸਾਰੇ ਬੰਨੇ ਇੰਨਾ ਵਾਧਾ ਕੀਤਾ ਹੈ ਨਾ ਕਿ ਹਰ ਇੱਕ ਬੰਨੇ ਮਤਲਬ ਇਹੋ ਜਿਹੀਆਂ ਚੀਜ਼ਾਂ ਹੀ ਬਸ ਚੱਲਣ ਦੀਆ।
ਹਾਂਜੀ, ਹਾਂਜੀ।
ਹਾਂਜੀ ਅਤੇ ਜਿਵੇਂ ਲਗਾ ਲਓ, ਜਿਵੇਂ ਸਾਨੂੰ ਫੈਸਿਲਿਟੀ ਮਿਲ ਗਈ ਔਨਲਾਈਨ ਪੇਮੈਂਟ ਕਰਨ ਦੀਆਂ ਸਾਰੇ ਕੰਮ ਅੱਜ ਕੱਲ ਔਨਲਾਈਨ ਹੋ।
ਹਾਂਜੀ, ਹਾਂਜੀ ਔਨਲਾਈਨ ਹੀ ਹੋ ਜਾਂਦਾ, ਅੱਜ-ਕੱਲ੍ਹ ਸਾਰਾ ਕੁਛ ਹਾਂਜੀ ਤੁਹਾਨੂੰ ਪਤਾ ਹੀ ਆ।
ਸੀ ਸਾਡੇ ਵਰਗਿਆਂ ਨੇ ਕੁਛ ਅਗਰ ਬਜ਼ਾਰੋਂ ਖਰੀਦਣਾ ਵੀ ਹੋਵੇ, ਉਹ ਵੀ ਔਨਲਾਈਨ ਵਿੱਚ ਹੀ ਅੱਜ ਕੱਲ ਚੱਲ ਚੁੱਕਿਆ ਹੈ, ਸਭ ਕੁ ਘਰੇ ਬੈਠੇ ਆਰਡਰ ਕਰ ਲੈਂਦੇ ਨੇ
ਹਾਂਜੀ, ਹਾਂਜੀ ਔਨਲਾਈਨ ਹੀ ਅੱਜ-ਕੱਲ੍ਹ ਸਾਰਾ ਕੁਛ ਹੋ ਜਾਂਦਾ ਵਾ
ਗਰਮੀ ਕਰਕੇ ਲੋਕੀ ਬਾਜ਼ਾਰਾਂ ਚ ਘੱਟ ਜਾਂਦੇ, ਤੇ ਅੱਜ-ਕਲ ਘਰੇ ਹੀ ਔਡਰ ਕਰ ਕੁ
ਹਾਂਜੀ, ਹਾਂਜੀ, ਹਾਂਜੀ। ਉਦੀ ਤੇ ਮਤਲਬ ਫ਼ਾਇਦੇ ਹੀ ਆ ਇੱਕ ਹਿਸਾਬ ਨਾਲ ਘਰੇ ਬੈਠੇ ਸਭ ਕੁਛ ਮਿਲ ਜਾਂਦਾ।
ਹਾਂਜੀ ਪਹਿਲੇ ਤੇ ਪਰ ਸਾਨੂੰ ਇਹ ਵੀ ਹੈਗਾ ਨਾ ਕਿ ਅੱਜ ਕੱਲ ਸਾਡੇ ਅੰਦਰ ਮਤਲਬ ਇਹ ਵੀ ਕਹਿ ਲਓ ਕਿ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਚੁੱਕੇ ਹੋਏ ਨੇ ਇਹਨਾਂ ਚੀਜ਼ਾਂ ਦੇ ਕਿਉਂਕਿ ਅਸੀਂ ਸਾਡੇ ਸਰੀਰਾਂ ਦੇ ਵਿੱਚ ਕਹਿ ਲਓ ਹਰ ਇੱਕ ਚੀਜ਼ ਦੀ ਕਮੀ ਹੋਣ ਲੱਗ ਪੈਂਦੀ ਹੈ। ਅਸੀਂ ਬਾਹਰ ਘੱਟ ਜਾਂਦੇ ਹਾਂ ਅੱਗੇ ਤੁਰਦੇ ਫਿਟ ਰਹੀ ਦਾ ਸੀ ਤਾਂ ਸਰੀਰ ਵੀ ਸਹੀ ਹੁੰਦੇ ਸੀ। ਹਨਾ ਤੇ ਹੁਣ ਅੱਜ ਕੱਲ ਘਰੇ ਲੋਕੀ ਬਹਿ ਕੇ ਔਡਰ ਹਰ ਇੱਕ ਚੀਜ਼ ਕਰ ਲੈਂਦੇ ਨੇ ਸਭ ਕੁਛ
ਹਾਂਜੀ, ਹਾਂਜੀ ਘਰੇ ਬਹਿ ਕੇ ਮੰਗਵਾ ਲੈਂਦੇ ਹਰ ਇੱਕ
ਹਾਂਜੀ ਬੱਚਿਆਂ ਨੇ ਅਗਰ ਕੁਛ ਖਾਣਾ, ਖਾਣਾ ਹੋਵੇ ਤਾਂ ਵੀ ਉਹ ਘਰੇ ਮੰਗਵਾ ਲੈਂਦੇ ਨੇ ਔਡਰ ਕਰਕੇ ਕੁਛ ਵੀ ਮੰਗਵਾਉਣਾ ਹੋਵੇ ਤੇ ਹਾਂਜੀ ਤੇ ਇਹੋ ਹੀ ਹੈ ਕਿ ਬਾਕੀ ਟੈਕਨੋਲੋਜੀ ਨੇ ਚਲੋ ਸਾਨੂੰ ਵਾਧਦੇ ਤਾਂ ਦਿੱਤੇ ਪਰ ਨੁਕਸਾਨ ਵੀ
ਬਹੁਤ ਜ਼ਿਆਦਾ ਹਾਂਜੀ ਨੁਕਸਾਨ ਵੀ ਹੈਗੇ ਇਹਦੇ ਬਹੁਤ ਜ਼ਿਆਦੇ
ਇਦਾਂ ਹੋਣ ਲੱਗ ਪਿਆ ਵਾ
ਹਾਂਜੀ, ਹਾਂਜੀ।
ਹਨਾ ਫੋਨ ਦਾ ਇਸਤੇਮਾਲ ਜ਼ਿਆਦਾ ਹੁੰਦਾ ਜੇ ਤੇ ਜਿੰਨਾ ਨਾਲ ਸਾਡੀ ਇਧਰ ਨਿਗਾਹ ਲੱਗਦੀ।
ਅਤੇ ਬੱਚੇ ਮੋਬਾਈਲ 'ਚ ਗੇਮਾਂ ਖੇਡੀ ਜਾਂਦੇ ਆ। ਹੋਰ ਵੀ ਮਤਲਬ ਯੂਟਿਊਬ ਚਲਾਈ ਜਾਂਦੇ ਆ ਉਹਦੇ ਨਾਲ ਸਾਡੀਆਂ ਅੱਖਾਂ ਖਰਾਬ ਹੋ ਜਾਂਦੀਆਂ।
ਬਿਲਕੁਲ।
ਮਤਲਬ ਕੁਛ ਸਰੀਰ ਦੀ
ਹਾਂਜੀ ਇਹਦੀ ਹ ਕਮਜ਼ੋਰੀ ਆਉਂਦੀ ਇੱਕ ਰੇਡੀਏਸ਼ਨ ਬਹੁਤ ਹੁੰਦੀ ਇਹਦੀ ਫੋਨਾ ਦੀ ਜਿਹੜੇ ਸਾਡੇ ਦਿਮਾਗ ਤੇ ਬਹੁਤ ਇਫੈਕਟ ਪਾਉਂਦੀਆ ਵਾ
ਹਾਂਜੀ, ਹਾਂਜੀ।
ਦਿਮਾਗ ਦੇ ਵਿੱਚ ਨਾ ਮਤਲਬ ਕਹਿ ਲਓ ਕਿ ਰਹਿੰਦੇ ਨੀ ਉਹ ਦਿਮਾਗ ਚੁਸਤ ਵਾਲਾ ਨਹੀਂ ਰਹਿੰਦਾ। ਬੱਚੇ ਦਾ ਧਿਆਨ ਹਾਂ ਇੱਕੋ ਬੰਨੇ ਲੱਗ ਜਾਂਦਾ ਹੁਣ ਅੱਜ ਕੱਲ੍ਹ ਜਿਵੇਂ ਲਗਾ ਲਓ ਅੱਜ ਕੱਲ ਜਿਵੇਂ ਗਰਮੀ ਇੰਨੀ ਟੈਕਨੋਲੋਜੀ ਨੇ ਇੰਨਾ ਵਾਧਾ ਕੀਤਾ ਘਰਾਂ ਵਿੱਚ ਏ ਸੀ ਤੱਕ ਲੋਕਾਂ ਦੇ ਲੱਗ ਚੁੱਕੇ ਗਾਏ ਨੇ ਤੇ ਜਿਨਾ ਕਰਕੇ ਲੋਕ ਲੋਕਾਂ ਨੂੰ ਇੱਕ ਇੱਕ ਬਾਅਦ ਦੀ ਗਰਮੀ ਨੀ ਸਹਿਣ ਹੁੰਦੀ।
ਹਾਂਜੀ, ਹਾਂਜੀ।
ਹਨਾ ਉਹ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਅੰਦਰ ਹੀ ਬੈਠੇ ਰਹੀਏ ਕਿ ਸਾਡੇ ਕੋਲ ਗਰਮੀ ਚ ਨਹੀਂ ਬਾਹਰ ਨਿਕਲਨ ਨਿਕਲਿਆ ਜਾਂਦਾ ਬਰਦਾਸ਼ਤ ਨਹੀਂ ਕਰਦੇ।
ਬਰਦਾਸ਼ਤ ਹੀ ਹੁੰਦੀ ਹਾਂਜੀ, ਹਾਂਜੀ।
ਤੇ ਹੋਰ ਵੀ ਬਾਕੀ ਹੁਣ ਲਾ ਲੋ ਗੱਡੀਆਂ ਵਗੈਰਾ ਜਿਵੇਂ ਸਾਨੂੰ ਟੈਕਨੋਲੋਜੀ ਨੇ ਸਾਨੂੰ ਗੱਡੀ ਗੱਡੀਆਂ ਵੀ ਦਿੱਤੀਆਂ ਹੋਈਆਂ ਪਹਿਲਾਂ ਲੋਕੀ ਸਾਈਕਲਾਂ ਤੇ ਜਾਂਦੇ ਸੀ। ਸਿਹਤ ਪੈਰ ਵੀ ਚੱਲਦੇ ਰਹਿੰਦੇ ਸੀ, ਹਨਾ। ਹੱਡੀਆਂ ਵੀ ਮਜ਼ਬੂਤ ਰਹਿੰਦੀਆ ਸੀ, ਕਿਉਂਕਿ ਇੱਕ ਸਾਈਕਲ ਦੀ ਕਸਰਤ ਵੀ ਹੋ ਜਾਂਦੀ ਸੀ। ਹੁਣ ਅੱਜ-ਕੱਲ੍ਹ ਐਕਟਿਵਾ ਗੱਡੀਆਂ ਵਗੈਰਾ ਚੱਲ ਗਈਆਂ ਵਾ ਅਗਰ ਅਸੀਂ ਮੋੜ ਤੱਕ ਵੀ ਇੱਕ ਜਾਣਾ ਹੋਵੇ ਤਾਂ ਸਾਨੂੰ ਤਾਂ ਵੀ ਗੱਡੀ ਅਹ ਫਟਾਫਟ ਐਕਟਿਵਾ ਚਾਹੀਦੀ ਏ ਕਿ ਅਸੀਂ ਪੀਵੀਏ , ਹੂੰ, ਹਾਂਜੀ।
ਹਾਂਜੀ। ਏਦੇ ਨਾਲ ਤਾਂ ਮਤਲਬ ਜੇ ਇਹੀ ਏਦੀ ਸਹੀ ਵਰਤੋਂ ਕਰੀਏ ਨਾ ਬੌਤ ਵਧੀਆ ਵਾ।
ਹੂੰ, ਬਿਲਕੁਲ ਸਹੀ ਵਰਤੋ ਕਰਨੀ ਚਾਹੀਦੀ ਏ, ਪਰ ਲੋਕਾਂ ਨੂੰ ਆਲਸ ਬੜਾ ਹੋ ਗਿਆ, ਟੈਕਨੋਲੋਜੀਆਂ ਨੇ ਸਾਡੇ ਅੰਦਰ ਚੀਜ਼ਾਂ ਵਧਾ ਤੇ ਦਿੱਤੀਆਂ ਸਾਡੇ ਫਾਇਦੇਮੰਦ। ਤੇ ਸਾਨੂੰ ਦੇ ਦਿੱਤੀਆਂ ਹੋਈਆਂ ਪਰ ਜਿਨਾਂ ਕਰਕੇ ਸਾਨੂੰ ਥੋੜਾ ਬੌਤ ਨੁਕਸਾਨ ਵੀ ਬੌਤ ਹੁੰਦਾ ਵਾ।
ਨੁਕਸਾਨ ਜਿਆਦਾ ਹੁੰਦਾ ਵਾ, ਹਾਂਜੀ ਫ਼ਾਇਦਾ ਘੱਟ ਹੁੰਦਾ ਵਾ।
ਹਾਂਜੀ ਤੇ ਏਹ ਏ ਕਿ ਜਿਵੇਂ ਹੁਣ ਲਗਾ ਲੋ ਅਸੀਂ ਪਹਿਲਾਂ ਪੁਰਾਣੇ ਜਮਾਨੇ ਵਿੱਚ ਲੋਕੀ ਕੱਪੜੇ ਧੋਂਦੇ ਹੁੰਦੇ ਸੀ। ਹੱਥਾਂ ਦੇ ਨਾਲ ਧੋ ਲੈਂਦੇ ਹੁੰਦੇ ਸੀ ਓਹ ਤੇ ਮੁਸ਼ ਮਸ਼ੀਨਾਂ ਨ੍ਹੀਂ ਸੀ ਚੱਲਦੀਆਂ, ਹੁਣ ਅੱਜ-ਕੱਲ ਵਾਸ਼ਿੰਗ ਮਸ਼ੀਨ ਚਲ ਪਈ। ਹਨਾ ਪਹਿਲਾਂ ਤਾ ਹਥ ਧੋਣ ਹੱਥਾਂ ਨਾਲ ਧੋਂਦੇ ਸੀ ਤੇ ਏਹ ਹੁੰਦਾ ਸੀ ਕਿ ਚਲੋ ਥੋੜੇ ਬਹੁਤ ਮਜਬੂਤ ਰਹਿੰਦੇ ਹੀ ਚੱਲਦੇ ਰਹਿੰਦੇ ਸੀ ਹੁਣ ਅੱਜ-ਕੱਲ ਮਸ਼ੀਨਾ ਚੱਲਣ ਲੱਗ ਪਈਆਂ ਵਾਸ਼ਿੰਗ ਮਸ਼ੀਨ ਲਗਾ ਲੋ।
ਹਾਂਜੀ, ਹਾਂਜੀ।
ਅ ਹੁੰਦਾ ਵਾ। ਕਿੰਨੀਆਂ ਟੈਕਨੋਲੋਜੀ ਵਿੱਚ ਵਾਧਾ ਐ ਵੇਖਿਆ ਜਾਵੇ ਤੇ ਬਹੁਤ ਜਿਆਦਾ ਟੈਕਨੋਲੋਜੀ ਵਿੱਚ ਵਾਧਾ ਵਾ।
ਹਾਂਜੀ ਹਾਂਜੀ, ਆਨੂੰ ਇਹਦੀ ਨਾ ਸ ਟੈਕਨੋਲੋਜੀ ਦੀ ਵਰਤੋਂ ਸਮਝਦਾਰੀ ਨਾਲ ਤੇ ਜਿੰਮੇਵਾਰੀ ਨਾਲ ਕਰਨੀ ਚਾਹੀਦੀ ਆ।
ਹਾਂ, ਬਿਲਕੁਲ ਜੀ। ਬਿਲਕੁਲ ਸਹੀ ਕਿਹਾ ਤੁਸੀਂ।
ਹਾਂਜੀ, ਹਾਂਜੀ।
ਹਾਂ।
ਕਿਉਂਕਿ ਜੇ ਅਹੀ ਇਹਦੀ ਵਰਤੋਂ ਸਹੀ ਤਰ੍ਹਾਂ ਨਾਲ ਕਰਾਂਗੇ ਤੇ ਮਤਲਬ ਫਿਰ ਨੁਕਸਾਨ ਵੀ ਜਿਆਦਾ ਸਾਨੂੰ ਹੋਣੇ ਆ।
ਹਾਂਜੀ ਬਿਲਕੁਲ, ਸਹੀ ਜੀ ਨੁਕਸਾਨ ਸਾਡੇ ਹੀ ਹੈਗੇ ਨੇ ਇਸ ਚੀਜ਼ ਦੇ ਵਿੱਚ। ਕਿਉਂਕਿ ਕਈ ਲੋਕ ਹੁੰਦੇ ਜਿਵੇਂ ਹੁਣ ਅੱਜ-ਕੱਲ੍ਹ ਔਨਲਾਈਨ ਲਗਾ ਲੋ ਏਹ ਤੇ ਚੀਜ਼ਾਂ ਚਲੋ ਸਾਡੇ ਵਾਸਤੇ- ਤੇ ਮਤਲਬ ਵਧੀਆ ਨੇ, ਪਰ ਜੇ ਅਗਰ ਕੋਈ ਇਸ ਚੀਜ਼ ਨੂੰ ਗਲਤ ਇਸਤੇਮਾਲ ਕਰੇ ਤੇ ਲੋਕ ਅੱਜ-ਕੱਲ੍ਹ ਸਕੈਮ ਫਰੋਡ ਵੀ ਬੜੇ ਹੋਣ ਲੱਗ ਪਏ ਲੋਕੀ ਅੱਜ-ਕੱਲ੍ਹ ਔ ਟੀ ਪੀ ਮੰਗ ਕੇ ਬੈਂਕਾਂ ਦੇ ਪੈਸੇ ਤੱਕ ਖਿੱਚ ਲੈਂਦੇ ਨੇ, ਹੈਂ ਅਗਰ ਏਹ ਜੇ ਕਿ ਅੱਜ-ਕੱਲ ਦੂਜੇ ਸਿਸਟਮ ਵੀ ਯੂਜ ਹੋ ਚੁੱਕੇ ਨੇ ਅਗਰ ਕਿਸੇ ਦੀ ਫੋਟੋ ਅਸੀਂ ਲਈਏ ਤਾਂ ਸਾਨੂੰ ਓਹ ਫੋਟ ਟੋ ਵੀ ਅਟੈਚ ਕਰਕੇ ਕਿਸੇ ਹੋਰ ਦੇ ਨਾਲ ਪਾ ਦਿੰਦੇ ਨੇ, ਸਾਨੂੰ ਏਨਾਂ ਚੀਜ਼ਾਂ ਤੋਂ ਵੀ ਨੁਕਸਾਨ ਹੋ ਜਾਂਦਾ ਵਾ ਬਹੁਤ ਜਿਆਦਾ।
ਹਾਂਜੀ, ਹਾਂਜੀ। ਅੱਜ-ਕੱਲ੍ਹ ਤੇ ਮਤਲਬ ਪਹਿਲਾਂ ਤਾਂ ਬੱਚੇ ਬੁੱਕਸ ਹੀ ਪੜ੍ਹਦੇ ਹੀ ਨਾ। ਸਕੂਲੇ ਵੀ ਘਰ ਵੀ ਤੇ ਅੱਜ-ਕੱਲ੍ਹ ਦੇ ਬੱਚੇ ਬੱਚਿਆਂ ਦਾ ਕੰਮ ਵੀ ਮੋਬਾਇਲ 'ਤੇ ਆਉਦਾ ਫੇਰ ਓਹ ਇਸੇ ਬਹਾਨੇ ਨਾਲ ਮੋਬਾਇਲ ਫੜ ਦੇ ਆ ਬਾਅਦ 'ਚ ਦੇਖਣ ਲੱਗ ਪੈਂਦੇ ਐ।
ਏਨੇ ਮਤਲਬ ਇੰਨਾ ਅੱਗੇ ਵਧਾਤਾ ਜਿਵੇਂ ਬੱਚਿਆਂ ਦੀ ਪੜ੍ਹਾਈ ਹੋ ਗਈ ਹਨਾ ਅੱਜ-ਕੱਲ੍ਹ। ਪਹਿਲਾਂ ਅਸੀਂ ਬੁੱਕਾਂ ਤੋਂ ਪੜ੍ਹ ਪਹਿਲੇ ਅਧਿਆਪਕ ਵੀ ਸਾਨੂੰ ਪੜਾੰਉਦੇ ਹੁੰਦੇ ਸੀ ਹੁਣ ਅੱਜ-ਕੱਲ ਸਿਲਫ ਐਲ ਸੀ ਡੀਆਂ ਤੱਕ ਲੱਗ ਚੁੱਕ ਕੀਆਂ ਹੋਈਆਂ ਸਕੂਲਾਂ ਵਿੱਚ ਵੀ ਜਿੱਥੇ ਸਿੱਧੀ ਔਨਲਾਈਨ ਹੀ ਪੜ੍ਹਾਈ ਹੁੰਦੀ ਪਈ। ਜਿਵੇਂ ਕਰੋਨਾ ਟਾਈਮ ਸਾਨੂੰ ਛੁੱਟੀਆਂ ਪੈ ਚੁੱਕੀਆਂ ਹੋਈਆਂ ਸੀ। ਹਨਾ ਤੇ ਕਰੋਨਾ ਟਾਈਮ ਦੇ ਵਿੱਚ ਛੁੱਟੀਆਂ ਸੀ ਤੇ ਸਾਨੂੰ ਉਹਦੇ ਵਿੱਚ ਵੀ ਮਤਲਬ ਇਹਨਾਂ ਨੇ ਸਾਡੀ ਘਰੇ ਔਨਲਾਈਨ ਕਲਾਸਾਂ ਲਗਾਤੀਆਂ ਸੀ।
ਹਾਂਜੀ, ਹਾਂਜੀ।
ਹਨਾ ਜੀ ਔਨਲਾਈਨ ਘਰੇ ਕਲਾਸਾਂ ਲਗਾਤੀਆਂ ਔਨਲਾਈਨ ਹੀ ਸਭ ਕੁਛ ਘਰੇ ਕਰਦੇ ਸੀ।
ਹਾਂਜੀ, ਹਾਂਜੀ।
ਬਸ ਇਹ ਚੀਜ਼ਾਂ ਹੋ ਗਈਆਂ ਨਾ ਹਰ ਇੱਕ ਚੀਜ਼ ਨੂੰ ਔਨਲਾਈਨ ਕਰਤਾ ਹੋਇਆ ਇਹਨਾਂ ਨੇ।
ਹਾਂਜੀ, ਹਾਂਜੀ।
ਹਾਂਜੀ, ਸਿੱਖਿਆ ਦੇ ਖੇਤਰ ਵਿੱਚ ਬਹੁਤ ਵਧਾਵਾ ਹੈਗਾ ਵਾ। ਹਾਂ।
ਹਾਂਜੀ ਟੈਕਨੋਲੋਜੀ ਜਿਹਨੇ ਨਾ ਸਾਡੀ ਜ਼ਿੰਦਗੀ ਨੂੰ ਬਿਹਤਰ ਤੇ ਆਸਾਨ 'ਤੇ ਬਣਾਤਾ ਤੇਜ਼ ਵੀ। ਪਰ ਇਹਦੇ ਵਿੱਚ ਸਾਡਾ ਨੁਕਸਾਨ ਵੀ ਬਹੁਤ ਜ਼ਿਆਦਾ ਹੀ ਆ।
ਹਾਂਜੀ ਨੁਕਸਾਨ ਤਾਂ ਸਾਡੇ ਬਹੁਤ ਜ਼ਿਆਦਾ ਹੈਗੇ ਨੇ ਫ਼ਾਇਦਾ ਤਾਂ ਚਲੋ ਕਿਹਾ ਸਾਨੂੰ ਨੁਕਸਾਨ ਵੀ ਬਹੁਤ ਜ਼ਿਆਦਾ ਮਿਲਦੇ ਨੇ।
ਹਾਂਜੀ-ਹਾਂਜੀ।
ਹਾਂ। ਹਰ ਇੱਕ ਚੀਜ਼ ਤਾਂ ਅੱਜ-ਕੱਲ ਔਨਲਾਈਨ ਹੋ ਜਾਂਦੀ ਅਗਰ ਅਸੀਂ ਕੜਾ ਲੀੜਾ ਬਾਜ਼ਾਰਾ ਪਹਿਲਾਂ ਇਹ ਹੁੰਦਾ ਸੀ, ਲੋਕਾਂ ਨੂੰ ਪੁਰਾਣੇ ਜ਼ਮਾਨੇ ਚ ਜਿਵੇਂ ਕਿ ਲੋਕੀ ਸਾਰਾ ਪਰਿਵਾਰ ਇਕੱਠਾ ਹੋ ਕੇ ਅਗਰ ਵਿਆਹ ਦੀ ਵੀ ਸ਼ੋਪਿੰਗ ਕਰਨ ਜਾਣੀ ਹੁੰਦੀ।
ਸਾਰਾ ਪਰਿਵਾਰ, ਹਾਂਜੀ ਇਕੱਠਾ ਹੋ ਕੇ ਜਾਂਦਾ ਹੁੰਦਾ ਹੀ।
ਹੁਣ ਅੱਜ-ਕੱਲ੍ਹ ਘਰੇ ਬੈਠੇ ਫੋਨਾਂ ਵਿੱਚ ਔਨਲਾਈਨ ਦੇਖਲਓ, ਘਰੇ ਹੀ ਅਸੀਂ ਔਡਰ ਕਰ ਦ ਚਦੀ ਹਨਾ ਕਿ ਅਸੀਂ ਆਹ ਚੀਜ਼ ਘਰੇ ਮੰਗਵਾ ਲੈਂਦੇ ਹਾਂ, ਇਹ ਚੀਜ਼ ਘਰੇ ਮੰਗਗਾਵਾ ਲੈਂਦੇ ਹਾਂ ਔਨਲਾਈਨ ਘਰੇ ਮਤਲਬ ਔਡਰ ਕਰ ਮੰਕਾ ਲਦੇ ਬਾਜ਼ਾਰਾਂ ਚ ਜਾਂਣ ਦਾ, ਤੇ ਸਾਨੂੰ ਮੌਕਾ ਹੀ ਨਹੀ ਮਿਲਦਾ ਬਿਲਕੁਲ ਵੀ।
ਨਹੀਂ ਮਿਲਦਾ।
ਸਾਨੂੰ ਇਹ ਜਾਚ ਇੰਨਾ ਰਸ਼ ਹੈਗਾ ਜੀ ਚਲੋ ਜੀ ਛੱਡੋ ਪਰ ਅਸੀਂ
ਛੱਡੋ, ਪਰਾ ਗਰਮੀ ਹੈਗੀ ਕੀ ਜਾਣਾ। ਹਾਂਜੀ, ਜੋ ਇਹ ਆਪਾਂ ਹਿਸਾਬ ਲਾ ਲੈਂਦੇ ਹਾਂ, ਕਿ ਜੋ ਉੱਥੋਂ ਮਿਲਣਾ ਉਹ ਮੋਬਾਇਲ 'ਚ ਵੀ ਮਿਲ ਹੀ ਸਕਦਾ।
ਹਾਂਜੀ ਸਹੀ ਗੱਲ ਹੈ, ਪਰ ਕਿਸੇ ਟਾਈਮ ਅਸੀਂ ਜਿਹੜੀ ਬਜ਼ਾਰ ਅ ਚੀਜ਼ ਕ ਕੱਪੜਾ ਲੀੜਾ ਵੇਖ ਕੇ, ਅਸੀਂ ਵੇਖ ਕੇ ਚੈੱਕ ਕਰ ਹੈ, ਉਹ ਕਿਸੇ ਟਾਈਮ ਔਨਲਾਈਨ ਸਾਨੂੰ ਕਿਸੇ ਟਾਈਮ ਕੋਈ ਨਾ ਕੋਈ ਚੀਜ਼ ਖ਼ਰਾਬ ਵੀ ਮਿਲ ਜਾਂਦੀ ਆ। ਜਿਦਾ ਫਾਇਦਾ ਮਿਲ ਜਾਂਦੀ ਕਈ ਵਾਰੀ। ਹੋ ਜਾਂਦਾ ਕਈ ਲੋਕੀ ਤਾਂ ਅੱਜ-ਕਲ੍ਹ ਇੰਨੇ ਕਿ ਮਤਲਬ ਔਨਲਾਈਨ ਫਰੋਡ ਚੱਲਣ ਲੱਗ ਪਿਆ ਨਾ। ਕਈ ਲੋਕੀ ਕਹਿਣਗੇ ਕਿ ਸਾਨੂੰ ਪੇਮੈਂਟ ਪਹਿਲਾਂ ਕਰੋ ਫੇਰ ਅਸੀਂ ਸਮਾਨ ਭੇਜ ਦਾਂਗੇ, ਜਿੰਨਾ ਧੋਖਾਧੜੀ ਵੀ ਇੰਨੀ ਜਦੀ ਹੋ ਜਾਂ ਹੁੰਦੀ ਆ ਹਨਾ। ਕਿ ਸਾਡੇ ਕੋਲ ਪੈਸੇ ਵੀ ਪਹਿਲਾਂ ਲੈ ਲੈਂਦੇ, ਤੇ ਸਾਨੂੰ ਸਮਾਨ ਵੀ ਨੀ ਕਈ ਵਾਰੀ ਮਿਲਦਾ। ਇਹਦਾ ਗ਼ਲਤ ਯੂਜ ਕਰਦੇ ਨੇ ਨੁਕਸਾਨ ਸਾਡਾ ਹੀ ਹੈ, ਇਸ ਚੀਜ਼ ਵਿੱਚ।
ਹਾਂਜੀ-ਹਾਂਜੀ ਅਸੀਂ ਤੇ ਮਤਲਬ ਆਲਸ ਅਗਾਲੀ ਦਾ ਨਾ ਕਿ ਨਾ ਜਾਣਾ ਪਵੇ, ਮੋਬਾਈਲ 'ਚੋਂ ਵੀ ਉਹੀ ਮਿਲ ਜੂਗਾ ਜੋ ਉੱਥੇ ਮਿਲਣਾ। ਪਰ ਉਹ ਚੀਜ਼ ਕਈ ਵਾਰੀ ਨੁਕਸਾਨ ਕਰ ਦਿੰਦੀ ਹੈ। ਸਾਡਾ ਹੀ ਨੁਕਸਾਨ ਕਰ ਜਾਂਦੀ ਐ।
ਹਾਂਜੀ ਸਾਡਾ ਹੀ ਨੁਕਸਾਨ ਹੋ ਜਾਂਦਾ, ਸਾਡੇ ਨਾਲ ਹੀ ਫਰੋਡ ਹੋ ਜਾਂਦਾ ਵਾ ਸਕੈਮ ਵੀ ਚੱਲਦਾ ਵਾ। ਸਾਡੇ ਨਾਲ ਹੀ ਕਰ ਦਿੰਦੇ ਨੇ ਲੋਕੀ। ਕਈ ਲੋਕਾਂ ਨੂੰ ਇੱਦਾਂ ਕਈ ਲੋਕ ਪੜ੍ਹੇ ਲਿਖੇ ਨਹੀਂ ਹੁੰਦੇ, ਜਿਨ੍ਹਾਂ ਨੂੰ ਨਹੀਂ ਇਹਨਾਂ ਚੀਜ਼ਾਂ ਦੀ ਨੌਲੇਜ ਹੁੰਦੀ ਨਹੀਂ। ਪਤਾ ਹੁੰਦਾ, ਉਹਨਾਂ ਨੂੰ ਤਾਂ ਅਗਰ ਕੋਈ ਕਿਸੇ ਨੂੰ ਕਰਕੇ ਵੀ ਦੱਸੂਗਾ, ਨਾ ਕਿੱਦਾਂ ਏਦਾਂ ਕਰਕੇ ਕੇ ਚਲੋ, ਜੀ ਸਾਨੂੰ ਓ ਟੀ ਪੀ ਦੇ ਦੋ ਜਾਂ ਕੁਛ ਵੀ ਉਹਨਾਂ ਨੂੰ ਨਹੀਂ ਪਤਾ ਨੀ ਚਲੋ, ਉਹ ਉਦਾਂ ਹੀ ਦੇ ਦਿੰਦੇ ਨੇ, ਤੇ ਬਾਅਦ ਚ ਦੇਣ ਦੇ ਨਾਲ ਉਹਨਾ ਦਾ ਹੀ ਨੁਕਸਾਨ ਹੋ ਜਾਂਦਾ।
ਹਾਂਜੀ-ਹਾਂਜੀ ਨੁਕਸਾਨ ਤਾਂ ਹੋ ਜਾਂਦਾ ਵਾ ਹਾਂਜੀ।
ਅੱਜ ਕੱਲ੍ਹ ਤਾਂ ਹੈਕਿੰਗ ਵੀ ਬੜੀ ਚੱਲਣ ਲੱਗ ਪਈ ਹੈ, ਜਿਵੇਂ ਹਰ ਚੀਜ਼ ਵਿੱਚੋਂ ਵੀ ਕੇ ਚਟ, ਫੋਨ ਗੱਲ ਕਰਦੇ-ਕਰਦੇ ਕਈ ਲੋਕ ਫੋਨ ਏਹੋ ਜੇ ਕਰਦੇ ਦੋ ਕੁ ਮਿਨਟ ਗੱਲਾਂ ਕਰਦੇ ਨੇ। ਸਾਰਾ ਫੋਨ ਹੈਕ ਹੋ ਜਾਂਦਾ ਮਿੰਟ ਵਿੱਚ ਔਨਾਂ ਦੀ ਸਾਰੀ ਪਰਸਨਲ ਡਿਟੇਲਸ ਵਗੈਰਾ, ਸਭ ਕੁਛ ਇਨਾਂ ਦਾ ਚੱਲ ਜਾਂਦਾ ੳਨਾਂ ਦੇ ਕੋਲ ਈ
ਹਾਂਜੀ, ਹਾਂਜੀ।
ਹੈਲੋ।
ਹਾਂਜੀ, ਹਾਂਜੀ।
ਬਾਕੀ ਚਲੋ, ਵਿਗਿਆਨ ਨੇ ਤਰੱਕੀਆਂ ਤੇ ਬਹੁਤ ਜ਼ਾਦੀਆਂ ਕੀਤੀਆਂ, ਟੈਕਨੋਲੋਜੀ ਦੇ ਮਾਮਲੇ 'ਚ। ਪਰ ਸਾਡੇ ਨੁਕਸਾਨ ਬਹੁਤ ਜ਼ਾਦਾ ਕਰਤੇ ਹੋਏ ਨੇ ਲੋਕਾਂ ਨੂੰ ਸਿਰਫ ਆਪਣਾ-ਅਪਣਾ ਹੁੰਦਾ ਕਿ ਅਸੀਂ ਇਸ ਚੀਜ਼ ਵਿੱਚ ਅਪਣਾ ਮੁਨਾਫ਼ਾ ਵੇਖੀਏ, ਫੈਦਾ ਵੇਖੀਏ। ਤੇ ਜੇਦੇ ਕਰਕੇ ਲੋਕੀ ਗ਼ਲਤ ਰਸਤੇ ਤੁਰ ਪੈਂਦੇ ਨੇ।
ਹਾਂਜੀ, ਹਾਂਜੀ ਬਹੁਤ ਜਿਆਦਾ ਈ ਮਤਲਬ ਹੈਗਾ ਵਾ
ਹੁੰ, ਬਿਲਕੁਲ ਜੀ। ਬਾਕੀ ਚਲੋ ਜੀ, ਮੈਨੂੰ ਇਸ ਤਾਡੇ ਨਾਲ ਟੋਪਿਕ 'ਤੇ ਗੱਲ ਕਰਕੇ ਬਹੁਤ ਵਧੀਆ ਲੱਗ ਏਹੋ ਸਲਾਹ ਲੈਣੀ ਸੀ। ਬਾਕੀ ਅਸੀਂ ਫਿਰ ਦੁਬਾਰਾ ਕਾਲ ਨਾਲ ਜੁੜਾਂਗੇ ਜੀ ਧੰਨਵਾਦ।
ਧੰਨਵਾਦ ਜੀ। ਠੀਕ ਹੈ ਜੀ ਸਤਿ ਸ਼੍ਰੀ ਅਕਾਲ।